ਹੈਲੋ। ਹਾਂਜੀ-ਹਾਂਜੀ ਗਗਨ ਜੀ ਕੈਸੇ ਹੋ? ਹਾਂਜੀ, ਕੈਸੇ ਹੋ?
ਹੈਲੋ।
ਹੈਲੋ। ਹਾਂਜੀ ਗਗਨ ਜੀ ਕੈਸੇ ਹੋ, ਠੀਕ ਹੋ? ਹਾਂ, ਔਰ ਕੀ ਕਰਦੇ?
ਬਸ ਬੈਠੇ ਹੋਏ ਸੀ, ਮੈਂ ਕਿਹਾ ਤੁਹਾਨੂੰ ਫ਼ੋਨ ਕਰਨੇ ਆਂ।
ਹਾਂ, ਓਕੇ-ਓਕੇ ਠੀਕ ਐ।
ਹਾਂਜੀ, ਤੁਹਾਨੂੰ, ਤੁਹਾਡੀ ਨਾ ਅਵਾਜ਼ ਬੜੀ ਘੱਟ ਆਂਦੀ ਪਈ ਏ।
ਹਾਂਜੀ, ਮੀਂ ਵੀ ਨਾ ਮੈਨੂੰ ਵੀ ਬਹੁਤ ਜਿਆਦਾ ਸਲੋਅ ਹੋ ਰਹੀ, ਰਾਤੀਂ ਵੀ ਏਦਾਂ ਹੀ ਹੋ ਰਹੀ ਸੀਗੀ, ਆਪਣੀ ਆਵਾਜ਼।
ਅੱਛਾ-ਅੱਛਾ।
ਹੂੰ, ਹੂੰ। ਹੋਰ ਸੁਣਾਓ, ਕਿੱਦਾਂ? ਚਾਹ-ਪਾਣੀ ਪੀ ਲਿਆ? ਅੱਛਾ। ਅੱਛਾ, ਰ੍ਹਾਤ ਦੀ ਰ੍ਹੋਟੀ ਦੀ ਫਿਕਰ ਹੋਗੀ ਹੋਣੀ, ਸ਼ੁਰੂ।
ਹਾਂਜੀ!
''ਮੈਂ ਕਿਹਾ ਰਾਤ ਦੀ ਰੋਟੀ ਦੀ ਵੀ ਫ਼ਿਕਰ ਨਾਲ ਹੀ ਸ਼ੁਰੂ ਹੋ ਜਾਂਦੀ ਏ।
ਹਾਂਜੀ, ਓਹ ਤਾਂ ਹੈਗਾ ਫਿਰ‌। ਹੁਣ ਸ਼ਾਮ ਹੋਗੀ ਏ, ਹੁਣ ਬਸ ਓਹਦੀ ਤਿਆਰੀ ਕਰਨੀ ਏ।
ਹਾਂਜੀ-ਹਾਂਜੀ।
ਦੁਪਹਿਰੀ, ਦੁਪਹਿਰ ਦੀ ਖਾਲੋ, ਸਵੇਰ ਦੀ ਬਣਾਲੋ, ਦੁਪਹਿਰ ਦੀ ਬਣਾਲੋ, ਫੇਰ ਰਾਤ ਦੀ ਬਣਾਲੋ।
ਛਈ ਗੱਲ ਆ।
ਸਾਡੇ ਤੇ ਇੱਦਾਂ ਹੁੰਦਾ ਨਾ ਸਵੇਰੇ ਹੁੰਣ ਜਿਦਾਂ ਬੱਚਿਆਂ ਨੂੰ ਛੁੱਟੀ ਏ, ਸਵੇਰੇ ਹਲਕਾ-ਫੁਲਕਾ ਨਾਸ਼ਤਾ ਫਿਰ ਬਾਰ੍ਹਾ-ਇੱਕ ਵਜੇ ਖਾਣੀ, ਫਿਰ ਹੁਣ ਰਾਤ ਨੂੰ ਖਾਣੀ।
ਹਾਂਜੀ।
ਹਾਂਜੀ-ਹਾਂਜੀ।
ਹੋਰ ਸੁਣਾਓ, ਕੀ ਕਰਦੇ ਪਏ ਸੀ ਤੁਸੀਂ, ਤੰਗ ਤਾਂ ਨਹੀਂ ਕੀਤਾ ਤੁਹਾਨੂੰ?
ਨਹੀਂ-ਨਹੀਂ ਤੰਗ ਨਹੀਂ, ਮੈਂ ਹੁਣੀ, ਬਜ਼ਾਰੋਂ ਆਈ ਸੀਗੀ।
ਅੱਛਾ, ਅੱਛਾ ਵੈਸੇ ਹੀ ਗਏ ਸੀ ਜਾਂ ਵਿਆਹ ਦੀਆਂ ਸ਼ੋਪਿੰਗ ਵਗੈਰਾ ਕਰਨ ਗਏ ਸੀ।
ਹਾਂਜੀ ਬਸ ਆ ਥੋੜ੍ਹਾ ਜਿਹਾ ਨਾ, ਅ ਸਮਾਨ ਲਿਆਣਾ ਸੀ ਗੁੜੀਆ ਨੇ। ਕੋਸਮੈਟਿਕ ਦਾ, ਤੇ ਕਹਿੰਦੀ ਚਲੋ ਮੰਮਾ ਮੇਰੇ ਨਾਲ ਫਿਰ ਚੱਲੀਏ।
ਹਾਂਜੀ।
ਹ ਹ ਹ ਹ। ਗਰਮੀ'ਚ ਦਿਲ ਵੀ ਨੀ ਕਰਦਾ ਬਾਹਰ ਨਿਕਲਣ ਨੂੰ, ਪਰ ਜਾਣਾ ਪੈਂਦਾ ਹੈ ਕੰਮ-ਕੁੰਮ ਨੂੰ।
ਗਰਮੀ'ਚ ਦਿਲ ਹੀ ਨਹੀਂ ਕਰਦਾ, ਬਸ ਇਸ ਟਾਈਮ ਥੋੜ੍ਹਾ ਲੱਗਦਾ ਹੈ ਕਿ ਬਾਹਰ ਜਾਈਏ।
ਜਾਈਏ ਹਾਂ। 'ਮੈਂ' ਤੇ ਰਾਤ ਨੂੰ ਡਿਨਰ ਤੋਂ ਬਾਅਦ ਬਾਹਰ ਨਿਕਲ ਜਾਂਦੀ ਹੁੰਨੀ ਹਾਂ। ਬੱਸ ਸਾਰਾ ਦਿਨ ਤੇ ਆਪਾਂ ਘਰ ਨੂੰ ਰਹੀਦਾ, ਘਰੇ ਰਹੀਦਾ ਤੇ ਫੇਰ ਇਹੀ ਟਾਈਮ ਹੁੰਦਾ ਰਾਤ ਨੂੰ ਬਾਹਰ ਨਿਕਲਣ ਦਾ।
ਹਾਂਜੀ। ਦੁਪਹਿਰ ਦੇ ਟਾਈਮ ਤੇ ਖੁਦ ਹੀ ਨੀ ਮਨ ਕਰੇਗਾ।
ਹੂੰ-ਹੂੰ ਠੀਕ ਬੋਰ ਹੋ ਜਾਂਦਾ ਨਾ ਬੰਦਾ ਸਾਰਾ ਦਿਨ ਘਰੇ
ਹਾਂਜੀ
ਹਾਂਜੀ
ਹੋਰ ਸੁਣਾਓ ਬਸ ਵਧੀਆ ਮੈਂ ਵੀ ਬਸ ਅਸੀਂ ਵੀ ਜਾਣਾ ਹੀ ਸੀ ਬਜ਼ਾਰ ਤੇ ਪਰ ਮੈਂ ਗਈ ਨੀ ਅੱਜ ਮੈਨੂੰ ਧੁੱਪ ਦੇਖ ਕੇ ਨਾ ਬਸ ਮਨ ਨਹੀਂ ਕਰਦਾ ਪਿਆ ਸੀ ਬਾਹਰ ਜਾਣ ਤੇ
ਹਾਂ
ਹਂ ਤੇ ਹੁਣ ਅਗਰ ਟਾਈਮ ਮਿਲੇਗਾ ਥੋੜਾ ਘੁੰਮਣ ਜਾਵਾਂਗੇ।
ਹਾਂ ਠੀਕ-ਠੀਕ ਹੈ।
ਹੋਰ ਸੁਣਾਓ
ਹੋਰ ਮੰਮੀ-ਪਾਪਾ ਹੁਣੇ ਸਭ ਵਧੀਆ ਤੁਹਾਡੇ ਘਰੇ-ਘਰੇ ਕੌਣ ਕੌਣ ਨੇ ਮਤਲਬ ਇਨਲੋਜ
ਹਾਂਜੀ ਮੈਂ ਮੇਰੇ ਹਸਬੈਂਡ ਨੇ ਮੇਰੇ ਮੰਮੀ ਨੇ ਭਈਆ ਔਰ ਭਾਬੀ
ਅੱਛਾ-ਅੱਛਾ ਤੁਹਾਡੀ ਮੈਰਿਜ ਨੂੰ ਥੋੜ੍ਹਾ ਟਾਈਮ ਹੋਇਆ ਅਜੇ
ਹਾਂਜੀ ਥੋੜ੍ਹਾ ਹੀ ਟਾਈਮ ਹੋਇਆ ਜੇ ਤਾਂ ਪੰਜ ਛੇ ਮਹੀਨੇ ਹੋਏ।
ਅੱਛਾ- ਅੱਛਾ ਫਿਰ ਠੀਕ ਹੈ ਫਿਰ ਤਾਂ ਇਹ ਤੁਹਾਨੂੰ ਗੋਲਡਨ ਡੇਜ਼ ਹੀ ਆ ਚੱਲ ਰਹੇ।
ਹਾਂਜੀ
ਮੈਂ ਕਿਹਾ ਫਿਰ ਤੋਂ ਵਧੀਆ ਫੇਰ ਤਾਂ ਤੁਹਾਡੇ ਘੁੰਮਣ ਘਾਮਣ ਵਾਲੇ ਦਿਨ ਹੀ ਚੱਲ ਰਹੇ ਹੈ।
ਹਾਂਜੀ-ਹਾਂਜੀ
ਵਧੀਆ ਇਹੀ ਦਿਨ ਹੁੰਦੇ ਆ।
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ ਮੈਨੂੰ
ਮੈਂ ਕਿਹਾ ਇਹੀ ਦਿਨ ਹੁੰਦੇ ਆ। ਜਰਾ ਕੇ ਇੰਜੋਏ ਕਰ ਆਉਂਦੇ ਬੰਦੇ ਦੇ
ਹੂੰ ਬਾਅਦ ਵਿੱਚ ਤਾਂ ਬਸ ਫਿਰ ਟੈਂਸ਼ਨਸ ਸ਼ੁਰੂ ਹੋ ਜਾਂਦੀ ਘਰ ਸਾਂਭੋ ਇਹ ਕਰੋ ਵੋ ਕਰੋ।
ਅੱਛਾ ਉਹ
ਹੋਰ ਸੁਣਾਓ ਗੱਲਬਾਤ
ਬਸ-ਬਸ ਵਧੀਆ ਹੁਣ ਕੀ ਹੁਣ ਤੁਸੀਂ ਕੀ ਬਣਾਓਗੇ ਰਾਤ ਦੇ ਟਾਈਮ
ਰਾਤ ਦੇ ਟਾਈਮ ਹੁਣ ਮੈਂ ਸੋਚ ਰਹੀ ਭਿੰਡੀ ਬਣਾਣ ਦਾ
ਬਾਹਰੋਂ ਬਾਹਰ ਜਾਣਾ ਅੱਜ ਅੱਛਾ ਭਿੰਡੀ ਬਣਾਓਗੇ।
ਹਾਂਜੀ
ਕਿਸ ਤਰ੍ਹਾਂ ਬਣਾਂਦੇ ਹੋ ਤੁਸੀਂ ਭਰ ਕੇ ਬਣਾਣੀ ਹੈ ਜਾਂ ਇਸ ਤਰ੍ਹਾਂ ਹੀ ਕੱਟ ਕੇ ਪਿਆਜ ਅਦਰਕ ਦਾ ਤੜਕਾ ਲ
ਕੱਟ ਕੇ ਨਹੀਂ-ਨਹੀਂ ਕੱਟ ਕੇ ਮੈਂ ਬਣਾਂਨੀ ਹੁੰਨੀ ਹਾਂ। ਉਹ ਭਰ ਕੇ ਨਾ ਮੈਨੂੰ ਬੜੀ ਉਹ-ਉਹ ਲੱਗਦੀ ਆ ਮਤਲਬ ਲੰਬੀ-ਲੰਬੀ ਜਿਹੀ ਹੋਰ ਤਾਂ ਲੱਗਦੀ।
ਫਿਰ ਖਾਣ 'ਚ ਨਾ ਉਸ ਤਰ੍ਹਾਂ ਹੁੰਦਾ ਹੋਣਾ ਕਿ ਇੱਕ ਉਹਦੇ ਨਾਲ ਲੈ ਇਸ ਤਰਾਂ ਚੁ ਕੀ ਜਾਣਦੀ ਨਹੀਂ ਹੈਗੀ ਨਾ।
ਹਾਂਜੀ-ਹਾਂਜੀ ਉਹ ਹੀ ਨਾ ਉਹ ਸੁ ਸੁੱਕੀ-ਸੁੱਕੀ ਜੀ ਲੱਗਦੀ ਰਹਿੰਦੀ ਹੈ ਹਾਂਜੀ।
ਦਾਂ ਬਣਾਓਗੇ।
ਮੈਂ ਪਹਿਲਾਂ ਜਿੱਦਾਂ ਨਾ ਕੱਲੀ ਭਿੰਡੀ ਫਰਾਈ ਕਰ ਲੈਣੀ।
ਅੱਛਾ
ਉਹਨੂੰ ਹਨਾ ਥੋੜ੍ਹਾ ਜਿਹਾ ਉਹਦਾ ਜੋ ਵੀ ਹੁੰਦਾ ਨਾ ਨਿਕਲ ਜਾਂਦਾ ਉਹਦੇ ਨਾਲ ਫਰਾਈ ਕਰ ਲੈਂਦੇ ਫਿਰ ਉਹਨੂੰ ਨਿਕਾਲ ਕੇ ਕੜਾਹੀ ਚੋਂ ਤੇ ਇਕੱਲੇ ਉਹ ਫਿਰ ਪਿਆਜ਼ ਕਰਨੇ ਅਲੱਗ-ਅਲੱਗ ਫਰਾਈ ਕਰਨੇ। ਫਿਰ ਲਾਸਟ ਵਿੱਚ ਦੋਵਾਂ ਨੂੰ ਮਤਲਬ ਨਮਕ ਵਗੈਰਾ ਕਰਕੇ, ਤੇ ਦੋਵਾਂ ਨੂੰ ਇਕੱਠਿਆਂ ਨੂੰ ਫਰਾਈ ਕਰ ਦੇਣਾ।
ਮਤਲਬ ਤੁਸੀਂ ਅਲੱਗ, ਅਲੱਗ ਕਰਦੇ ਹੋ, ਕਈ ਲੋਕ ਨਾ ਇਸ ਤਰ੍ਹਾਂ ਹੀ, ਮਤਲਬ ਆਪਣੇ ਆਪਣੇ ਹੱਥ ਦਾ ਸਾਰਿਆਂ ਦਾ ਹੁੰਦਾ ਹੈ, ਕੁਛ ਲੋਕ ਪਿਆਜ਼ ਨੂੰ ਪਹਿਲੇ ਕਰ ਲੈਂਦੇ ਹੈ ਫਰਾਈ, ਤੇ ਫਿਰ ਬਾਅਦ 'ਚ ਭਿੰਡੀ ਪਾ ਦਿੰਦੇ ਆ।
ਹਾਂਜੀ ਉਹ ਜਿੱਦਾਂ ਮਰਜ਼ੀ ਕਰ ਲਉ, ਪਹਿਲਾਂ ਭਿੰਡੀ ਕਰ ਲਉ, ਮੈਂ ਭਿੰਡੀ ਤਾਂ ਕਰ ਲੈਂਦੀ ਹਾਂ। ਕਿਉਂਕਿ ਉਹ ਜਿਹੜਾ ਉਹਦਾ ਹੁੰਦਾ ਨਾ। ਚਿਪਚਿਪਾਹਟ, ਉਹ ਆਰਾਮ ਨਾਲ ਨਿਕਲ ਜਾਂਦੀ ਹੈ।
ਅੱਛਾ।
ਹਾਂਜੀ।
ਅੱਛਾ, ਅੱਛਾ ਫਿਰ ਅਰਬੀ, ਅਰਬੀ ਜਿਸ ਤਰ੍ਹਾਂ ਬਣਾਉਂਦੇ ਹੋਵਗੇ, ਅਰਬੀ ਵੀ ਪਹਿਲੇ ਫਰਾਈ ਬ
ਹਾਂਜੀ ਅਰਬੀ ਵੀ ਜਿੱਦਾਂ ਪਹਿਲਾਂ ਫਰਾਈ ਕਰ ਲਈਦੀ ਹਨਾ।
ਉਨੂੰ ਸਹੀ ਤਰੀਕੇ ਨਾਲ ਨਾ ਬਣਾਓ, ਤਾਂ ਖਾਦਿਸ਼ ਹੁੰਦੀ ਆ ਗਲੇ ਵਿੱਚ।
ਉਹ ਤੇ ਬਹੁਤ ਲੱਗਦੀ ਆ, ਸੀਰੀਅਸਲੀ
ਹਾਂ ਬੜੀ ਜ਼ਿਆਦਾ, ਉਹ ਤੇ ਕੱਟਦੇ ਹੀ ਹੱਥ ਤੇ ਖ਼ਾਰਿਸ਼ ਹੁੰਦੀ। ਤੇ ਲਗਾ ਕੇ, ਤੇ ਕਟਣੀ ਪਹਿਦੀ ਐ
ਉਹਨੂੰ ਕੱਟ ਕੇ ਤੇ ਥੋੜ੍ਹਾ ਟਾਈਮ, ਨਮਕ ਲਗਾ ਕੇ ਰੱਖੋ ਫਿਰ ਦਿਨ, ਫੇਰ ਬਾਅਦ ਵਿੱਚ ਹੁੰਦਾ ਹੈ
ਹਾਂਜੀ
ਹਾਂਜੀ ਹਾਂਜੀ
ਖਾਣ ਚ ਤੇ ਬੜੀ ਟੇਸਟੀ ਹੁੰਦੀ ਐ, ਸਾਰਿਆਂ ਨੂੰ ਸਵਾਦ
ਸਵਾਦ ਲੱਗਦੀ ਹੈ
ਇੱਕ ਔ ਦੀ ਲੁਕ ਇਸ ਤਰਹ ਹੋਂਦੀ ਏ ਖਾਂਦੇ, ਗਲੇ ਚ ਲੱਗਦੇ ਉਹਨਾਂ ਦੀ ਖ਼ਾਰਿਸ਼ ਹੁੰਦੀ, ਖਾ ਲੈਣ ਤੇ ਬਾਅਦ ਚ ਉਹ ਸਾਰਾ ਦਿਨ ਨਸ਼ਾ। ਮੂੰਹ 'ਚ ਲੱਗਦੀ ਰਹੇਗੀ।
ਉਹ ਜੀ। ਅਤੇ ਉਹਨੂੰ, ਇੱਦਾਂ ਹੀ ਮਤਲਬ ਕਰ ਲਉ ਨਾ ਫਰਾਈ, ਫਿਰ ਲੱਗਦੀ ਹੈ, ਅਗਰ ਉਹਨੂੰ ਨਮਕ ਲਗਾ ਕੇ ਥੋੜ੍ਹਾ ਟਾਈਮ ਰੱਖ ਦਿਉ ਨਾ। ਧੁੱਪੇ ਵਗੈਰਾ ਕੀਤੀ ਦੀ ਆ। ਇੱਦਾਂ ਹੀ ਰੱਖ ਦੋ, ਫੇਰ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰੋ, ਫਿਰ ਨਹੀਂ ਹੁੰਦਾ ਕੁਛ ਵੀ।
ਅੱਛਾ, ਮਤਲਬ ਨਮਕ ਲਗਾ ਕੇ ਰੱਖਦੇਣਾ। ਤੇ ਫਿਰ ਬਾਅਦ ਚੋਂ ਫਰਾਈ ਕਰਨਾ ਹੈ।
ਬਾਅਦ ਵਿੱਚ, ਮਤਲਬ ਅੱਧਾ ਘੰਟਾ ਰੱਖ ਲਓ, ਤੇ ਫਿਰ ਬਾਅਦ ਵਿੱਚ ਉਹਨੂੰ ਵਾਸ਼ ਕਰਲਓ ਚੰਗੀ ਤਰ੍ਹਾਂ।
ਠੀਕ ਹੈ।
ਬਾਅਦ ਵਿੱਚ ਕਰੋ ਉਹਨੂੰ ਫਰਾਈ। ਹਾਂਜੀ।
ਸਾਰਿਆਂ ਦਾ ਬਨਾਣ ਦਾ ਤਰੀਕਾ।
ਸਭ ਦਾ ਆਪਣਾ ਆਪਣਾ ਬਿਲਕੁਲ ਬਿਲਕੁਲ ਆਪਣਾ ਆਪਣਾ ਤਰੀਕਾ ਹੁੰਦਾ
ਬਿਲਕੁਲ
ਅਸੀਂ ਜਿੱਦਾਂ ਦੇਖੀਏ ਸ਼ੁਰੂ ਤੋਂ ਹੈ ਨਾ, ਸਾਨੂੰ ਉੱਦਾਂ ਬੈਸਟ ਲੱਗਦਾ ਆ
ਜਿਸ ਤਰ੍ਹਾਂ ਦੀ ਘਰ ਕੋਈ ਬਣਾਉਂਦਾ ਨਾ, ਜਿਸ ਤਰ੍ਹਾਂ ਸਾਡੀ ਮੰਮੀ ਬਣਾਉਂਦੀ ਹੈ ਫਿਰ ਸਾਨੂੰ ਉਸ ਤਰਾਂ ਆ ਜਾਂਦੀ ਹੈ, ਕਿਉਂਕਿ ਸਾਨੂੰ ਆਦਤ ਹੁੰਦੀ ਨਾ ਜਿਸ ਤਰ੍ਹਾਂ ਵੇਖਦੇ ਹਾਂ ਸ਼ੁਰੂ ਤੋਂ
ਜੀ ਜੀ
ਫਿਰ ਅਸੀਂ ਉਸ ਤਰ੍ਹਾਂ ਦੀ ਬਣਾਉਂਦੇ ਹਾਂ
ਉਹੀ ਨਾ ਜਿੱਦਾਂ ਸਾਡੇ ਸ਼ੁਰੂ ਤੋਂ ਦੇਖਦੇ ਰਹੇ ਮੰਮੀ, ਉਹਨਾਂ ਨੇ ਲੋਸ ਨੇ ਖਾਣੀ, ਉਸ ਹਿਸਾਬ ਨਾਲ ਫਿਰ ਆਪਾਂ ਬਣਾ ਲਈ ਦੇ ਫਿਰ ਆਪਣਾ ਉਹ ਵੀ ਟੇਸਟ, ਮੂੰਹ ਨੂੰ ਲੱਗਾ ਹੁੰਦਾ ਆ
ਹਾਂਜੀ ਬਿਲਕੁਲ ਠੀਕ ਹੈ, ਜੋ ਛੋਟੇ ਹੁੰਦੇ ਖਾਏ ਦਾ ਹੋਇ ਨਾ ਉਹੀ ਚੀਜ਼ਾਂ ਕਈ ਵਾਰ ਅੱਛੀਆਂ ਲੱਗਦੀਆਂ ਹੋਰ ਬਣਾ ਦੋ ਨਾ ਉਹ ਨਹੀਂ ਅੱਛੀਆਂ ਲਗਦੀਆਂ।
ਨਹੀਂ ਲੱਗਦੀ ਹਾਂ ਬਿਲਕੁਲ।
ਕੋਈ ਹੋਰ ਕਿਸੇ ਦੇ ਹੱਥ ਦਾ ਫਿਰ ਟੇਸਟ ਨਹੀਂ ਆਏਗਾ ਕੁਝ ਐਸੀਆਂ ਚੀਜ਼ਾਂ ਵੀ ਹੁੰਦੀਆਂ ਹੈ।
ਮਣ ਮੇਰੀ ਕੁੜੀ ਨਾ ਕਦੀ ਕਦੀ ਜਿੱਦਾਂ ਉਹ ਨਾ ਆਪਣੇ ਵੱਖਰੀ ਚੀਜ਼ ਬਣਾਦੀ ਜਿੱਦਾਂ ਪਨੀਰ ਨੂੰ ਵਿੱਚ ਪਤਾ ਨਹੀਂ ਕੀ ਕੀ ਪਾ ਕੇ ਉਹ ਲਸਣ ਨੂੰ ਚੰਗੀ ਤਰ੍ਹਾਂ ਗ ਕਰਕੇ ਨਾ ਪੀਸ ਕੇ। ਅਤੇ ਰੈੱਡ। ਚਿੱਲੀ ਪੀਸ ਕੇ ਨਾਲ ਤੇ ਉਹਦੇ ਨਾਲ ਗ੍ਰਰੇਵੀ ਜਿਹੀ ਬਣਾ ਕੇ ਪਤਾ ਨਹੀਂ ਕਿੱਦਾਂ ਬਣਾਉਂਦੀ ਹੈ। ਮੈਂ ਇਹਨਾਂ ਨੂੰ ਤੂੰ ਆਪਣੇ ਲਈ ਬਸ ਭੈਣਾ ਬਣਾ ਲਿਆ ਘਰ ਸਾਡੇ ਲਈ ਰਹਿੰਦੇ ਕਰ
ਸ਼ਗੋਪਤੀ ਹੈ ਅਲੱਗ ਅਲਗ ਵੀ ਕੀਵਰ ਖਾਣਾ ਚਾਹੀਦਾ ਹੈ ਲੇਕਿਨ ਕੁਛ ਐਸੀ ਚੀਜ਼ਾਂ ਹੁੰਦੀਆਂ ਨਾ ਉਹੀਓ ਅੱਛੀਆਂ ਲੱਗਦੀਆਂ ਜਿਹੜੀਆਂ ਸਿਖਾਈ ਦੀਆਂ ਹੋਣ।
ਹਾਂਜੀ ਹਾਂਜੀ ਉਹੀ ਨਾ। ਹਾਂ ਉਹਨਾਂ ਨੂੰ ਹੁਣ ਸਾਡਾ ਟੇਸਟ ਨਹੀਂ। ਉਹ ਲੱਗਦਾ ਹੈਗਾ। ਉਹਨਾਂ ਨੇ ਆਪਣੇ ਤਰੀਕੇ ਨਾ, ਜੋ ਯੂਟਿਊਬ 'ਤੇ ਜਾਂ ਇੰਸਟਾ 'ਤੇ ਦੇ ਕੀ ਕਰਨਾ?
ਹਾਂਜੀ।
ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ। ਅਸੀਂ ਆਪਣੇ।
ਹਾਂਜੀ ਹਾਂਜੀ ਆਪਣੇ ਹਿਸਾਬ ਨਾਲ ਸਾਰਿਆਂ ਨੇ ਚਲ
ਹਾਂਜੀ
ਹਾਂਜੀ
ਚਲੋ ਠੀਕ ਹੈ ਫਿਰ। ਕਰਦੇ ਆ ਬਾਅਦ ਚੋਂ।
ਹਤਾ ਗ ਕੁ ਆ ਹੈਲੋ